ਹੈ,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
ਠੀਕ ਠਾਕ ਹੋ?
ਹਾਂਜੀ-ਹਾਂਜੀ, ਵਧੀਆ ਤੁਸੀਂ ਦੱਸੋ?
ਵਾ ਵਧੀਆ ਜੀ ਵਧੀਆ।
ਹੋਰ ਦੱਸੋ ਤੁਸੀਂ? ਬਸ ਕੁੱਝ ਨੀ ਘਰੇ ਆਇਆ ਹੋਇਆ ਸੀ ਕੋਈ।
ਹਾਂਜੀ-ਹਾਂਜੀ,
ਹੋਰ ਦੱਸੋ ਤੁਸੀਂ ਮਤਲਬ ਕੀ ਸਵੇਰ ਦੀ ਸੈਰ ਕਰਨ ਜਾਣੇ ਓ।
ਹਾਂਜੀ-ਹਾਂਜੀ, ਕਦੀ ਕਦਾਰ ਜਾਈਦਾ ਆ ਵੈਸੇ ਤੇ ਘੱਟ ਵੱਧ ਹੀ ਜਾਣੇ ਆ।
ਠੀਕ ਐ ਜੀ। ਤੇ ਸ਼ ਹਾਂਜੀ ਮਤਲਬ ਕਦੇ ਕਦਾਈਂ ਚਲ ਜਾਣੇ ਆ ਪਰ ਦੇਖੋ ਘਰੇ ਸਵੇਰੇ ਤਾਂ ਵੈਸੇ ਈ ਕੰਮ ਬਹੁਤ ਹੁੰਦਾ ਕਿਉਂਕਿ ਤੁਹਾਨੂੰ ਪਤਾ ਸੀਜਨ ਚੱਲਦਾ ਪਿਆ ਗਾ ਝੋਨੇ ਦਾ ਇਸ ਲਈ ਘਰੇ ਘਰ ਦੇ ਸਾਰੇ ਕੰਮਾਂ ਕਾਰਾਂ ਤੇ ਜਾ ਵੜਦੇ ਆ ਫੇਰ ਤੜਕੇ ਘਰ ਦਾ ਕੰਮ ਹੋ ਜਾਂਦਾ, ਇਸ ਲਈ ਜਾਇਆ ਨੀ ਜਾਂਦਾ ਵੈਸੇ ਸਵੇਰ ਦੀ ਸੈਰ ਦੇ ਦੇਖੋ ਕਿੰਨੇ ਫਾਇਦੇ ਆ ਆਪਾਂ ਨੂੰ ਹਨਾ।
ਹਾਂਜੀ, ਬਿਲਕੁਲ-ਬਿਲਕੁਲ ਫਾਇਦੇ ਤੇ ਬਹੁਤ ਹਨ।
ਹਾਂਜੀ-ਹਾਂਜੀ, ਤੁਸੀਂ ਜਾਣੇ
ਬਸ, ਆਪਾਂ ਸਵੇਰੇ ਤੇ ਸੈਰ ਤੇ ਨੀ ਕਦੀ ਕਦਾਰ, ਜਿਮ ਸਵੇਰੇ-ਸਵੇਰੇ ਚਲੇ ਜਾਂਈਦਾ ਆ। ਵੈਸੇ ਤਾਂ ਸ਼ਾਮੀ ਜਿਮ ਜੌਇਨ ਕੀਤੀ ਦੀ ਆ।
ਠੀਕ ਐ ਜੀ।
ਬੈਸਟ ਲੱਗੀ,
ਹਾਂਜੀ-ਹਾਂਜੀ, ਕਿਉਂਕਿ ਦੇਖੋ ਜੇਕਰ ਆਪਾਂ ਸਵੇਰੇ ਜਲਦੀ ਉੱਠਦੇ ਆ। ਆਪਾਂ ਨੂੰ ਦੇਖੋ ਆਲਸ ਵਗੈਰਾ ਨੀ ਪੈਂਦਾ ਹੈਣਾ ਫਿਰ ਆਪਾਂ ਚਲੋ, ਜਿਵੇਂ ਕਿ ਗੁਰਦੁਆਰੇ ਹੋ ਗਿਆ, ਮੰਦਿਰ ਹੋ ਗਿਆ ਜਿਨਾਂ ਨੇ ਮੰਦਿਰ ਜਾਣਾ ਹੁੰਦਾ ਮੰਦਿਰ ਚਲੇ ਜਾਂਦੇ ਆ ਸਵੇਰੇ ਸਵੇਰੇ। ਪਰ ਦੇਖੋ ਮੰਦਰਿ ਜਾ ਗੁਰਦੁਆਰੇ ਜਾ ਕੇ ਸਵੇਰੇ ਸਵੇਰੇ ਉੱਠਣ ਨਾਲ,
ਜੀ ਜੀ, ਆਲਸ ਨਹੀਂ ਰਹਿੰਦਾ ਆ। ਜੀ ਜੀ, ਸ਼ਰੀਰ ਐਕਟਿਵ ਰਹਿੰਦਾ ਆ ਪੂਰਾ ਦਿਨ ਹਾਂਜੀ। ਵੀਕਨੈਸ ਨੀ ਫੀਲ ਹੁੰਦੀ।
ਹਾਂਜੀ ਹਾਂਜੀ, ਜੇਕਰ ਆਪਾਂ ਲੇਟ ਉੱਠਦੇ ਆਂ ਦੇਖੋ ਉਹਦੇ ਨਾਲ ਸਾਰਾ ਦਿਨ ਆਪਾਂ ਆਪਾਂ ਨੂੰ ਆਲਸ ਜਾ ਰਹਿੰਦਾ ਵਾ ਫੇਰ ਆਪਾਂ ਨੂੰ ਬਸ ਐਵੇਂ ਵੇਂ ਹੁੰਦਾ ਜੀ ਚਲੋ ਜੀ ਥੋੜ੍ਹਾ ਜਾ ਕੰਮ ਕੀਤਾ ਚਲੋ ਨਾਲ ਦੀ ਨਾਲ ਸੌਂ ਜਿਏ। ਬਸ ਸਾਰਾ ਦਿਨ ਈ ਆਲਸ ਰਹਿੰਦਾ ਵਾ ਇਸ ਲਈ ਸਵੇਰੇ ਉੱਠ, ਹਾਂਜੀ। ਸਵੇਰੇ ਉਠਨ ਦੇ ਬਸ। ਕਹਿੰਦੇ ਸਵੇਰੇ ਉੱਠਣਾ ਸਭ ਤੋਂ, ਜ਼ਿਆਦਾ ਜ਼ਰੂਰੀ ਹੈ ਦੇਖੋ, ਹਾਂਜੀ-ਹਾਂਜੀ। ਹੋਰ ਦੱਸੋ ਤੁਸੀਂ ਸਵੇਰੇ ਉੱਠਦੇ ਔ ਕਿ ਲੇਟ?
ਨਹੀਂ ਜੀ ਆਪਾਂ ਸਵੇਰੇ ਅਪਣਾ ਤੜ ਕੇ, ਸਾਢੇ ਪੰਜ ਉੱਠ ਜਾਇਦਾ ਆ। ਜੇ ਅੱਖ ਖੋਲ੍ਹ ਜੇ ਤੇ ਨਹੀ ਫੇਰ ਜ਼ਿਆਦਾ ਤੋ ਜ਼ਿਆਦਾ ਛੇ ਵੱਜ ਜਾਂਦੇ ਨੇ। ਜੀ ਜੀ, ਅਪਣਾ ਸਾਰਾ ਕੁਛ ਕਰਕੇ ਨਿਤਨੇਮ ਵਗੈਰਾ ਕਰਕੇ, ਫੇਰ
ਫੇਰ ਥੋੜ੍ਹੀ ਦੇਰ ਫੈਕਟਰੀ ਵਗੈਰਾ ਚਲੇ ਜਾਈ ਦਾ ਆ, ਉੱਧਰ ਥੋੜ੍ਹਾ ਕੰਮ ਕਰ ਲਈ ਦਾ ਆ।
ਠੀਕ ਹੈ ਜੀ, ਕਿਉਂਕਿ ਸਵੇਰੇ ਉਠ ਉੱਠਣ ਨਾਲ ਦੇਖੋ ਕਿੰਨੇ ਫਾਇਦੇ ਹੋ ਜਾਂਦੇ ਆਪਾਂ ਨੂੰ, ਹੈਣਾ ਕਿਉਂਕਿ ਦੇਖੋ ਜਿਵੇਂ ਕਿ ਆਪਾਂ ਗੁਰਦੁਆਰੇ, ਜਾਂਦੇ ਆ। ਆਪਣਾ ਮਤਲਬ ਕੀ ਮਨ ਪੂਰਾ ਐਵੇਂ ਮਤਲਬ ਕਿ ਇੱਕ ਮਨ ਨੂੰ ਸੁ ਸਕੂਨ ਮਿਲਦਾ ਗੁਰਦੁਆਰੇ ਜਾਣ ਨਾਲ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ ਜੀ।
ਫੇਰ ਘਰ ਦੇ ਜੋ ਵੀ ਆਪਾਂ ਕੰਮ ਕਾਜ ਨਿਬੇੜਨੇ ਹੁੰਦੇ ਆ। ਹੈਣਾ ਸਵੇਰੇ ਸਵੇਰੇ ਚਲੋ ਸਾਰੇ ਉਹ, ਵੀ ਹੋ ਜਾਂਦੇ ਆ ਟਾਈਮ ਨਾਲ, ਫੇਰ ਰ ਦੇਖੋ ਅੱਜ ਕੱਲ੍ਹ ਤਾਂ, ਗਰਮੀ ਇੰਨੀ ਪੈ ਰਹੀ ਹੈ ਕਿ, ਬਾਹਰ ਨਿਕਲ ਨੂੰ ਵੈਸੇ
ਨਹੀਂ ਜੀ ਜੀ ਜੀ ਥੋੜਾ ਜਿਹਾ ਸਵੇਰੇ ਮੌਸਮ ਸਹੀ ਹੁੰਦਾ ਆ। ਫੇਰ ਦਸ ਵਜੇ ਤੋਂ ਬਾਅਦ ਤੇ ਬੁਰਾ ਹੀ ਹਾਲ ਹੋ ਰਿਹਾ ਅੱਜ ਕੱਲ੍ਹ ਤੇ।
ਹਾਂਜੀ-ਹਾਂਜੀ, ਸਵੇਰੇ ਦੇਖੋ ਵੈਸੇ ਵੀ ਨਾਲੇ ਸਾਰਾ ਵਾਤਾਵਰਨ ਸ਼ਾਂਤ, ਹੁੰਦਾ ਠੰਡੀ-ਠੰਡੀ ਹਵਾ ਵਹਿ ਸ਼ੁੱਧ ਹਵਾ ਚੱਲਦੀ ਹੁੰਦੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਪ੍ਰਦੂਸ਼ਣ ਈ, ਹਾਂਜੀ।
ਤੇ ਬਹੁਤ ਵਧੀਆ ਅਪਣਾ ਰਹਿੰਦਾ ਹੋਣਾ ਸਵੇਰ ਦਾ ਵਾਤਾਵਰਨ?
ਹਾਂਜੀ-ਹਾਂਜੀ। ਸਾਡੇ, ਤਾਂ ਵਧੀਆ ਰਹਿੰਦਾ ਵੈਸੇ ਜ਼ਿਆਦਾਤਰ ਪ੍ਰਦੂਸ਼ਿਤ ਵਾਤਾਵਰਨ ਤਾਂ ਮਤਲਬ ਕਿ ਸ਼ਹਿਰਾਂ ਦਾ ਹਾਲ ਤਾਂ ਦੇਖੋ ਮਾੜੀ ਹੈ। ਕਿਉਂਕਿ ਦੇਖੋ ਦਿਨੋ ਦਿਨ ਪ੍ਰਦੂਸ਼ਣ ਵੱਧ, ਵੱਧ ਰਿਹਾ ਹੈਗਾ। ਉਹਦੇ ਕਰਕੇ ਗਰਮੀ ਵੀ ਬਹੁਤ ਜਿਆਦਾ ਵੱਧ ਰਹੀ ਹੈ ਹੈਣਾ?
ਇੱਧਰ ਤਾਂ ਜੀ ਏਸੀ ਬਗੈਰ ਰਿਹਾ ਨੀ ਜਾਂਦਾ ਜੀ। ਏਸੀ ਤੋਂ ਬਗੈਰ ਹੈ ਹੀ ਨਹੀਂ ਇੱਧਰ।
ਠੀਕ ਹੈ ਜੀ ਕਿਉਕਿ ਦੇਖੋ ਏਸੀ ਘਰਾਂ ਹਾਂਜੀ।
ਸ਼ਹਿਰ ਚ ਹੈਨਾ ਆਪਾਂ ਤੇ ਸ਼ਹਿਰ ਚ ਏਸੀ ਬਗੈਰ ਸਾਰਿਆਂ ਦੇ ਘਰੇ ਏਸੀ ਹੈ। ਤੇ ਜਿਹੜੀ ਲਾਈਟ ਬੰਦ ਹੁੰਦੀ ਨਾ ਉਸ ਤੋਂ ਬਾਅਦ ਜਿਹੜੀ ਉਮਸ ਹੋ ਜਾਂਦੀ ਉਹ ਫੇਰ ਏਡੀ ਗਰਮੀ ਕਰਦਾ ਆ ਬਸ ਪੁੱਛੋ ਨਾ। ਉਸ ਤੋਂ ਬਾਅਦ ਬੁਰਾ ਹਾਲ ਹੋ ਜਾਂਦਾ ਆ ਬਸ ਕੁਛ ਕਰਨ ਨੂੰ ਜੀ ਨੀ ਕਰਦਾ।
ਬਸ ਜੋ ਆਪਾਂ ਸਵੇਰੇ ਉੱਠ ਕੇ ਤਾਜ਼ੀ ਹਵਾ ਲੈ ਲਈ ਲੈ ਲਈ ਉਸ ਤੋਂ ਬਾਅਦ ਤਾਂ ਦੇਖੋ ਸਾਰੀ ਹਵਾ ਹੀ ਪ੍ਰਦੂਸ਼ਿਤ ਹੋ ਜਾਂਦੀ ਹੈਗੀ।
ਜੀ-ਜੀ ਸਵੇਰੇ ਨਾਲੇ ਸਨਸੈੱਟ ਵਿਟਾਮਿਨ ਬੀ ਡੀ ਮਿਲ ਜਾਂਦਾ ਹੈ ਸਿਰਫ ਓਹ ਸਨਸੈਟ ਤੋਂ ਹੀ, ਮਿਲਦਾ ਆ। ਵੇਰ ਦਿਓ। ਹੂੰ-ਹੂੰ।
ਦੇਖੋ ਸਵੇਰੇ ਇਨੀ, ਗਰਮੀ ਵੀ, ਇੰਨੀ ਜ਼ਿਆਦਾ ਨਹੀਂ ਹੁੰਦੀ ਗੀ। ਗਰਮੀ ਵੀ ਦੇਖੋ, ਅੱਠ ਵਜੇ- ਅੱਠ ਵਜੇ, ਹੋ ਜਾਂਦੀ ਹੈ। ਵੈਸੇ ਗਰਮੀ। ਟਾਈਮ ਨਾਲ ਹੀ, ਗਰਮੀ ਹੁੰਦੀ। ਕਿਉਂਕਿ, ਪ੍ਰਦੂਸ਼ਣ ਹੀ ਇੰਨਾ, ਜ਼ਿਆਦਾ ਹੋਣ ਲੱਗ ਜਾਂਦਾ। ਵੱਡੇ ਸ਼ਹਿਰਾਂ ਦਾ, ਹਾਲ ਤਾਂ ਤੁਹਾਨੂੰ, ਪਤਾ ਹੀ ਹੈ। ਸਾਰੇ ਅੱਠ, ਵਜੇ ਨੂੰ ਲੈ ਕੇ, ਗੱਡੀਆਂ। ਚਲੋ ਜੀ ਬਾਹਰ, ਨਿਕਲ ਜਾਂਦੇ ਨੇ, ਅੱਜ ਕੱਲ ਤਾਂ।
ਜੀ- ਜੀ, ਸਹੀ, ਗੱਲ ਹੈ ਜੀ।
ਹ।
ਉੱਧਰ ਵੀ ਜਾਣਾ ਆ। ਤੇ, ਬਾਈਕ ਤੇ ਜਾਣਾ ਆ। ਜਾਂਦਾ ਹੀ ਨਹੀਂ ਬੰਦਾ ਪੈਦਲ, ਜਾ ਕੇ ਰਾਜੀ ਨੀ ਹੈ। ਥੋੜੀ ਵੋਕ ਹੋ ਜਾਂਦੀ, ਨਾਲੇ ਸਿਹਤ ਸਹੀ ਰਹਿੰਦੀ ਹੈ। ਟਰੈਵਲ ਚੱਲ ਨਾਲ।
ਹਾਂਜੀ। ਇਹ ਤਾਂ ਹੈ। ਪਰ ਦੇਖੋ ਅੱਜ ਕੱਲ, ਤਾਂ ਹੁਣ ਸ਼ਹਿਰਾਂ ਵਿੱਚ, ਵੈਸੇ ਜ਼ਿਆਦਾ ਪ੍ਰਦੂਸ਼ਣ, ਨੂੰ ਲੈ ਕੇ, ਹੋ ਰਿਹਾ। ਪਿੰਡਾਂ ਵਿੱਚ ਤਾਂ, ਪਿੰਡਾਂ ਨਾਲੋਂ ਤਾਂ ਪਿੰਡਾਂ ਤੇ, ਸ਼ਹਿਰਾਂ ਨਾਲੋਂ, ਕਾਫ਼ੀ ਹੱਦ ਤੱਕ ਸਹੀ ਨੇ। ਕਿਉਂਕਿ ਦੇ- ਦੇਖੋ ਪਿੰਡਾਂ ਵਿੱਚ, ਤਾਂ ਇੰਨਾ ਪ੍ਰਦੂਸ਼ਣ ਵੀ, ਨਹੀਂ ਹੁੰਦਾ। ਕਿਉਂਕਿ, ਆਸੇ- ਪਾਸੇ, ਹਰੇ- ਭਰੇ, ਖੇਤ ਹੁੰਦੇ ਆ। ਉਹਦੇ ਕਰਕੇ ਹਵਾ ਵੈਸੇ ਹੀ, ਸਾਫ਼ ਰਹਿੰਦੀ ਆ।
ਜੀ- ਜੀ, ਬਿਲਕੁਲ ਜੀ, ਬਿਲਕੁਲ ਆਪਾਂ ਆਪ, ਪਿੰਡਾਂ ਜਾਣਾ, ਪ੍ਰੈਫਰ ਕਰਦੇ ਹ। ਪਰ, ਜਾਣ ਨਹੀਂ ਹੁੰਦਾ। ਕਦੀ- ਕਤਾਰ, ਚਲੇ ਜਾਈਦਾ ਆ। ਇਹ ਸੰਡੇ ਦੇ ਸੰਡੇ, ਤੇ ਚਲੋ, ਚਲੇ ਜਾਈਦਾ ਆ। ਆਪਣਾ ਕ੍ਰਿਕਟ, ਵਗੈਰਾ ਖੇਡਣ ਜਾਂਦੇ ਹਾਂ। ਫੇਰ ਉਹ ਪਿੰਡਾਂ ਚ ਜਾਂਦੇ ਹਾਂ। ਵਧੀਆ ਨਾਲੇ, ਇਏਡੀ ਗਰਮੀ ਵੀ, ਨਹੀਂ ਲੱਗਦੀ ਉਧਰ ਫੇਰ ਵਧੀਆ ਰਹਿੰਦਾ।
ਹਾਂਜੀ- ਹਾਂਜੀ, ਵਧੀਆ ਰਹਿੰਦਾ ਸਾਰਾ ਕੁਛ, ਦੇਖੋ ਕਿਉਂਕਿ, ਮਤਲਬ ਕਿ ਕੁੱਝ ਕੁ ਚੀਜ਼ਾਂ, ਸ਼ਹਿਰਾਂ ਵਿੱਚ ਮਿਲਦੀਆਂ ਨੇ। ਜਿ ਜਿਨਾਂ ਲੋ ਜਿੰਨਾਂ ਦੀ ਵਜਾ, ਕਰਕੇ। ਸ਼ਹਿਰਾਂ ਵਿੱਚ ਰਹਿਣਿਆਂ। ਦਾ ਮਜਬੂਰੀ ਬਣ ਜਾਂਦੀ ਹੈ। ਜਿਵੇਂ ਕਿ ਬੱਚੇ ਦੇਖੋ, ਕਿਸੇ ਦੇ। ਪਿੰਡ ਤੋਂ ਬੱਚੇ, ਦੂਰ ਸ਼ਹਿਰ ਵਿੱਚ ਪੜਦੇ, ਉਹਨਾਂ ਦੇ ਕਰਕੇ ਮਜਬੂਰੀ ਹੁੰਦੀ ਆ। ਕਈ ਮਾਂ ਪ- ਕਦੀ ਉੱਥੇ ਰਹਿਣਾ।
ਹਮ ਬਿਲਕ
ਪਰ ਪਿੰਡਾਂ ਦਾ ਵਾਤਾਵਰਨਰਾਂ, ਸ਼ਹਿਰਾਂ ਨਾਲੋਂ ਬਹੁਤ ਸਾਫ਼, ਆ ਅੱਗੇ ਨਾਲੋਂ।
ਜੀ- ਜੀ, ਪਿੰਡਾਂ ਦਾ ਵਾਤਾਵਰਨ, ਬਹੁਤ ਸੁਧ ਹੈ ਜੀ।
ਹਾਂਜੀ- ਹਾਂਜੀ, ਕਿਉਂਕਿ, ਹਰੇਕ ਚੀਜ਼ ਇੱਥੇ ਸ਼ੁੱਧ ਮਿਲਦੀ ਹੈ, ਹਾਂਜੀ।
ਹੂੰ। ਖਾਣ- ਪੀਣ, ਦੁੱਧ, ਵਗੈਰਾ ਆਪਣਾ ਘਰ ਦਾ ਹੀ, ਹੁੰਦਾ। ਇਏਧਰ ਦੇ ਪਤਾ ਹੀ ਨਹੀਂ, ਕੀ ਕੁੱਛ ਦੇ ਰਹੇ ਨੇ। ਕੀ ਕੁਛ ਨਹੀਂ, ਇੱਧਰ ਦੇ ਪਤਾ ਹੀ ਨਹੀਂ ਲੱਗਦਾ, ਸ਼ਹਿਰਾਂ ਚ। ਪਿੰਡਾਂ ਚ ਤੇ ਆਪਣੇ- ਆਪਣੇ, ਘਰੇ ਮੱਝਾਂ ਬਣੀਆਂ, ਦੀਆਂ ਸਭ ਨੇ।
ਹੂੰ। ਆਪਣਾ ਖੇਤੀ ਵਗੈਰਾ ਵੀ ਘਰਦੀ ਹੈ। ਪਤਾ ਆ ਕਿ-ਕੀ, ਉਹ ਪਾਇਆ ਆ। ਕੀ ਖਾ, ਰਹੇ ਆਪਾਂ ਸਾਨੂੰ ਤੇ ਪਤਾ ਹੀ ਨਹੀਂ। ਆਪਾਂ ਕਿਵੇਂ ਉਗਾਇਆ, ਤੇ ਕਿਵੇਂ ਖਾ, ਰਹੇ ਆਪਾਂ ਕੁੱਛ ਨੀ ਪਤਾ ਲੱਗਦਾ। ਫੇਰ, ਉਸ ਤੋਂ ਬਾਅਦ, ਸਿਹਤ। ਦਿੱਕਤ, ਆ ਜਾਂਦੀ ਹੈ। ਬਹੁਤ ਬੁਰਾ ਹੈ, ਤੇ। ਮਜਬੂਰੀ ਹੈ, ਤੇ ਸ਼ਹਿਰ ਚ, ਬਸ ਸਮਾਂ ਹੀ ਕੱਢ ਰਿਹਾ ਇੱਕ ਕਿਸਮ ਦਾ।
ਹਾਂਜੀ, ਪਰ ਦੇਖੋ ਪਿੰਡਾਂ ਵਿੱਚ ਤਾਂ, ਹਰੇਕ ਚੀਜ਼ ਹਨਾ, ਵਧੀਆ ਤਰੀਕੇ ਤਰੀਕੇ ਨਾਲ, ਉਗਾਈ ਜਾਂਦੀ ਹੈ। ਸ਼ੁੱਧ ਤਰੀਕੇ ਨਾਲ, ਕਿਉਂਕਿ ਸਾਰੇ ਲੋਕ, ਉਹਨਾਂ ਨੂੰ ਆਪਣੇ ਖੇਤਾਂ ਵਿੱਚ ਹੀ, ਉਗਾਵਾਉਣਾ ਪਸੰਦ ਕਰਦੇ। ਸ਼ਹਿਰਾਂ ਦੀਆਂ ਚੀਜ਼ਾਂ ਤਾਂ, ਘੱਟ ਹੀ ਖਾਂਦੇ ਆ।
ਬਹੁਤ, ਵਧੀਆ ਗੱਲ ਹੈ, ਜੀ।
ਅਛਾ, ਦੇਖੋ ਸ਼ਹਿਰਾਂ ਦੇ, ਲੋਕਾਂ ਦੀ, ਮਜਬੂਰੀ ਹੁੰਦੀ ਹੈ। ਕਿ ਉਹ ਮਤਲਬ ਕਿ ਜਿਹੜੀਆਂ ਚੀਜ਼ਾਂ, ਉਹਨਾਂ ਨੂੰ ਸ਼ਹਿਰ ਵਿੱਚ, ਮਿਲਦੀਆਂ ਸਿਰਫ, ਉਹੀ ਖਾ ਸਕਦੇ ਆ ਉਹ।
ਹਾਂਜੀ- ਹਾਂਜੀ, ਹਾਂਜੀ- ਹਾਂਜੀ।
ਹ।
ਨਹੀਂ ਆਪਾਂ ਤੇ ਪਿੰਡਾਂ- ਪੁੰਡਾਂ, ਚੋਂ ਲੈ ਆਣੀ ਜਾਂ ਆਪਣਾ ਅਨਾਜ, ਵਗੈਰਾ ਪਿੰਡਾਂ ਤੋਂ ਮੰਗਵਾ ਲਿਆ। ਹੈ ਨੇ, ਪਿੰਡਾਂ ਚ ਹੈ ਕਾਫੀ ਬੰਦੇ, ਜਿਹੜੇ ਦੇਖਦੇ ਨੇ ਲੈਣ ਚ ਇਹ ਚੀਜ਼, ਮਤਲਬ ਥੋੜਾ ਬਹੁਤਾ ਕਰਨਾ ਹੀ, ਪੈਂਦਾ ਹੈ ਆਪੇ।
ਹਾਂਜੀ ਹਾਂਜੀ।
ਬਾਕੀ ਖੇਤਰ ਤੇ ਕੰਮ ਖਰਾਬ ਹੈ ਜੀ।
ਹੋਰ ਸ਼ਾਮ ਨੂੰ, ਸੈਰ ਕਰਨ ਜਾਂਦੇ ਹਾਂ, ਰੋਟੀ ਖਾਣ ਤੋਂ, ਬਾਅਦ
ਜੀ, ਜੀ ਜੀ ਕਦੀ ਕਦਾਰ ਚਲਦਾ, ਏ
ਹੈਲੋ।
ਹੈਲੋ ਹੈਲੋ।
ਮੈਂ ਕਿਹਾ, ਸ਼ਾਮ ਨੂੰ ਸ਼ੈਰ ਕਰਨ ਜਾਂਦੇ ਹੋ ਤੁਸੀਂ, ਰੋਟੀ ਖਾਣ ਤੋਂ, ਬਾਅਦ
ਜੀ, ਜੀ ਜੀ ਬਿਲਕੁਲ ਬਿਲਕੁਲ ਸੱਤ ਵਜੇ ਤੋਂ ਬਾਅਦ, ਅੱਠ ਵਜੇ ਰੋਟੀ ਖਾ ਲਈ ਦੀ ਆ, ਉਸ ਉਸ ਤੋਂ ਬਾਅਦ ਥੋੜੀ ਜਿਹੀ ਸੈਰ ਕਰ ਲਈੈਂ, ਦੀ
ਜੀ, ਸ਼ਾਮ ਦੀ ਸੈਰ ਕਰਨਾ ਵੀ, ਬਹੁਤ ਜ਼ਰੂਰੀ ਹੈ, ਦੇਖੋ ਜਦ ਕਿ ਦੇਖੋ, ਆਪਾਂ ਸਾਰੇ ਦਿਨ ਵਿੱਚ ਜੋ ਕੁੱਝ ਖਾਧਾ ਹੁੰਦਾ, ਹਨਾ ਕਈ ਵਾਰ, ਆਪਾਂ ਸ਼ਾਮ ਨੂੰ ਹਲਕਾ ਵੀ ਖਾਂਦੇ ਹਾਂ ਭਾਰਾ ਵੀ ਖਾਂਦੇ ਹਾਂ, ਉਹ ਫਿਰ ਆਪਾ ਸਰੀਰ, ਨੂੰ ਪਹੁੰਚਾਉਣ ਵੇਲੇ ਆਪਾਂ ਨੂੰ ਸੈਰ ਕਰਨੀ, ਜ਼ਰੂਰੀ ਹੁੰਦੀ ਆ
ਹਾਂਜੀ ਹਾਂਜੀ ਬਿਲਕੁਲ, ਜੀ ਬਿਲਕੁਲ।
ਤਾਂ ਜੋ, ਆਪਣਾ ਸਰੀਰ ਵਧੀਆ, ਹਾਂਜੀ
ਬਹੁਤ ਜ਼ਿਆਦਾ, ਜ਼ਰੂਰੀ ਹੈ ਮੈਂ ਕਿਹਾ?
ਹਾਂਜੀ ਹਾਂਜੀ ਸੈਰ ਕਰਨਾ ਦੇਖੋ ਵੈਸੇ ਤਾਂ ਆਪਣੇ ਗੋਟੇ ਗਿੱਟੇ, ਸਹੀ ਤਰ੍ਹਾਂ ਚੱਲਦੇ ਰਹਿੰਦੇ ਹੈ ਨਾ, ਨਾ ਉਹਦੇ ਨਾਲ ਮਤਲਬ ਕੀ ਇੱਕ ਹਿਸਾਬ ਨਾਲ, ਕਸਰਤ ਵੀ ਹੋ ਜਾਂਦੀ, ਹੈ ਸਰੀਰ ਸਾਡੇ ਸਰੀਰ ਵਿੱਚ, ਆਪਣੀ ਗਰਮੀ ਪੈਦਾ ਹੁੰਦੀ ਹੈ, ਤੁਰੇ ਫਿਰੇ ਕਰਨ ਨਾਲ ਜਿਹਦੇ, ਨਾਲ ਆਪਣੇ ਮਤਲਬ ਕਿ, ਸਰੀਰ ਵਿੱਚੋਂ ਗਰਮ ਪਸੀਨਾ, ਮਤਲਬ ਕਿ ਗੰਦਾ ਪਸੀਨਾ, ਬਾਹਰ ਨਿਕਲਦਾ ਉਹਦੇ, ਨਾਲ ਕਿੰਨੇ ਜ਼ਿਆਦਾ ਦੇਖੋ ਕੀਟਾਣੂ, ਬਾਹਰ ਨਿਕਲਦੇ ਆ ਸਰੀਰ ਵਿੱਚੋਂ ਜਿਹਦੇ ਨਾਲ ਆਪਣਾ, ਸਰੀਰ ਵਧੀਆ ਤੰਦਰੁਸਤ ਰਹਿੰਦਾ, ਹਾਂਜੀ।
ਹਾਂਜੀ, ਡਾਇਜੈਸ਼ਨ ਸਹੀ ਰਹਿੰਦਾ ਆ, ਬਹੁਤ ਵਧੀਆ ਰਹਿੰਦਾ
ਹਾਂਜੀ।
ਜਾਂਦੇ ਹੋ ਫਿਰ ਸ਼ਾਮੀ ਸੇਰ ਕਰਨ ਹੈਲੋ।
ਹਾਂਜੀ ਹਾਂਜੀ।
ਤੁਸੀਂ, ਸ਼ਾਮੀ ਜਾਂਦੇ ਹੋ ਸੈਰ ਕਰਨ।
ਨਹੀਂ, ਸਾਡੇ ਇੱਧਰ ਪਿੰਡਾਂ ਵੱਲ, ਵੈਸੇ ਘੱਟ ਜਾਂਦੇ ਆ, ਕਿਉਂਕਿ ਦੇਖੋ ਪਿੰਡਾਂ ਵਿੱਚ, ਨਾ ਐਵੇਂ, ਹੁੰਦਾ ਕਿ ਰਾਤ ਨੂੰ, ਅੱਠ ਵਜੇ ਤੋਂ ਬਾਅਦ ਘਰੋਂ ਬਾਹਰ, ਨਹੀਂ ਨਿਕਲ ਜਾਂਦਾ, ਇਹ ਚੀਜ਼ ਸ਼ਹਿਰਾਂ ਸ਼ਹਿਰਾਂ ਵਿੱਚ ਜ਼ਿਆਦਾ ਹੁੰਦੀਆਂ, ਨੇ
ਗਿਆਰਾਂ ਵਜ ਤੇ ਦਸ ਵਜੇ ਤੋਂ ਪਹਿਲਾਂ ਅੰਦਰ ਨ ਵਟਦੇ ਗਏ ਹਾਂਜੀ
ਹਾਂਜੀ ਹਾਂਜੀ ਪਰ ਪਿੰਡਾਂ ਵਿੱਚ ਦੇਖੋ ਆ ਥੋੜੀ ਜਿਹੇ ਉਵੇਂ ਦੇ ਲੋਕ ਰਹਿੰਦੇ ਹੁੰਦੇ ਜਿਹਨਾਂ ਦੀ ਮਤਲਬ ਕਿ ਸੋਚ ਦੇਖੋ ਉੱਥੇ ਜ ਖੜੀ ਹੁੰਦੀ ਆ ਹਨਾ ਉਹਦੀ ਵਜ੍ਹਾ ਕਰਕੇ ਨਹੀਂ ਜਾ ਸਕਦੇ ਅਸੀਂ ਅੱਠ ਵਜੇ ਤੋਂ ਬਾਅਦ
ਜ ਜ ਜ ਉਹ ਵੈਸੇ ਤੇ ਚਲੋ ਉਸ ਗੱਲ ਦੀ ਵੀ ਠੀਕ ਆ ਪਰ ਅੱਠ ਵਜੇ, ਤੋਂ ਬਾਅਦ ਆਪਣਾ ਅੱਠ ਵਜੇ, ਤੋਂ ਬਾਅਦ ਨਹੀਂ ਜਾਣਾ ਸਗੋਂ ਇਹੀ ਗੱਲ, ਆ ਇਹ ਬਹੁਤ ਆਪਣਾ, ਸਰੀਰ ਸਹੀ ਰਹਿੰਦਾ ਆ, ਨੀਂਦ ਵੀ ਤਾਂ ਪੂਰੀ ਹੋ ਜਾਂਦੀ, ਫਿਰ ਇਸ ਕਰ
ਹਾਂਜੀ ਹਾਂਜੀ
ਨਹੀਂ, ਘਰੋਂ ਤੇ, ਦਸ ਵਜੇ ਸੋਂਦੇ ਜੇ ਦੱਸ ਵਜੇ, ਅੰਦਰ ਵੜਦੇ ਗਿਆਰਾਂ ਬਾਰਾਂ ਵਜਾ ਦਿੰਦੇ ਸੋਣ ਨੂੰ, ਸਵੇਰੇ ਉੱਠਣਾ ਵੀੇ ਏ ਫਿਰ ਬਸ, ਸਰੀਰ ਵੀ ਸਾਰਾ ਦਿਨ ਚਲਾਣਾ ਆ, ਫਿਰ ਨਹੀਂ, ਹੋ ਪਾਦਾ
ਚਲੋ ਠੀਕ ਹੈ, ਮੈਂ ਤੁਹਾਡੇ ਨਾਲ ਬਾਅਦ ਵਿੱਚ, ਗੱਲ ਕਰਨੀ ਸਤਿ ਸ਼੍ਰੀ ਅਕਾਲ ਜੀ।